ਹਾਂ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ?
ਕੀ ਹਾਲ ਏ?
ਵਧੀਆ,
ਵਧੀਆ ਮੈਂ ਵੀ,
ਹੂੰ,
ਹੋਰ ਘਰ ਠੀਕ ਨੇ ਸਾਰੇ,
ਹਾਂ ਵਧੀਆ ਸਭ,
ਹੋਰ ਕੀ ਕਰ ਰਹੇ ਹੋ?
ਬਸ ਵਧੀਆ ਅੱਜ ਮੋਮੋਸ ਬਣਾਏ ਸੀ।
ਅੱਛਾ ਜੀ।
ਹੂੰ।
ਕਿਦਾਂ ਬਣਾਈ ਸੀ?
ਬੱਸ। ਕੁਛ ਇੰਗ੍ਰਡੀਐਂਟਸ ਲੱਗਦੇ ਨੇ ਉਹਦੇ ਲਈ ਜਿੱਦਾਂ ਕਿ ਮੈਂ ਤਾਂ ਪਹਿਲੇ ਉਹ ਲੈ ਕੇ ਆਏ ਫੇਰ ਥੋੜ੍ਹੀ ਬਹੁਤ ਸਬਜ਼ੀਆਂ ਜਿਵੇਂ ਕਿ ਹੂੰ ਪਤਾ ਗੋਭੀ ਗਾਜਰ, ਸ਼ਿਮਲਾ ਮਿਰਚ ਔਰ ਪਿਆਜ਼
ਅੱਛਾ,
ਅਦਰਕ, ਥੋਮ, ਇਹ ਸਭ ਉਸ ਤੋਂ ਬਾਅਦ ਉਹਨਾਂ ਨੂੰ ਰਫਲੀ ਚੋਪ ਕਰ ਲਉ, ਬਿਲਕੁਲ ਫਾਈਨ ਚੋਪ ਕਰਨਾ।
ਅੱਛਾ।
ਉਸ ਤੋਂ ਬਾਅਦ ਕੜਾਹੀ ਥੋੜ੍ਹਾ ਜਿ ਤੇਲ ਦੋ ਚਮਚ ਲੈਓ ਉਹਦੇ ਵਿੱਚ। ਚ ਪਹਿਲੇ ਥੋਮ ਅਦਰਕ ਦਾ ਪੇਸਟ। ਫਰਾਈ ਕਰੋ ਅੱਛੀ ਤਰਾ।
ਅੱਛਾ।
ਫ ਫਰ ਪਿਆਜ ਪਾਓ ਉਹਨਾਂ ਨੂੰ ਕਰੋ ਰੋਸਟ। ਉਸ ਤੋਂ ਬਾਅਦ ਸਾਰੀ ਸਬਜ਼ੀਆਂ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ। ਉਹ ਸਭ ਪਾ ਦੇਣੀ ਹੈ।
ਅੱਛਾ।
ਫੇਰ ਮਸਾਲੇ ਸਿਰਪ ਦੋ ਤਿੰਨ ਹੀ ਮੇਨਲੀ ਯੂਜ ਹੋਣਗੇ ਜਿਵੇਂ ਕਿ ਕਾਲੀ ਮਿਰਚ ਨਮਕ ਲਾਲ ਮਿਰਚ ਓਪਸ਼ਨਲ ਹੈਗੀ ਹੈ। ਵਰਨਾ ਤੁਸੀਂ ਚਿੱਲੀ ਫਲਿਕਸ ਓਰੇਗਨ ਨੂੰ ਵੀ ਪਾ ਸਕਦੇ ਹੋ ਟੇਸਟ ਦੇ ਵਾਸਤੇ।
ਅੱਛਾ।
ਹੋਰ ਇਹ ਤੁਹਾਡਾ ਫੀਲਿੰਗ ਤਿਆਰ ਹੋ ਗਈ ਹੈ ਹੁਣ ਮੈਦਾ ਲਵਾਂਗੇ ਅਸੀਂ।
ਹਾਂਜੀ।
ਸੂ ਜਿ ਦੇ ਬਣਾਣੇ ਸੂਜੀ ਦੇ ਸੂਜੀ ਦਾ ਡੋਅ ਬਣਾ ਸਕਦੇ ਹਾਂ ਆਪਾਂ।
ਅੱਛਾ।
ਮੈਦੇ ਮੈਦੇ ਤਾਂ ਕਰਨੇ ਮੈਦੇ। ਆਟੇ ਦਾ ਵਰਨਾ ਆਟੇ ਦਾ ਵੀ ਬਣਾ ਸਕਦੇ ਹਾਂ ਮੈਦਾ ਅਗਰ ਮੈ ਤੇ ਬਣਾ ਰਿਹਾ ਮੈਂ ਤੇ ਮੈਦੇ ਦੇ ਬਣਾਏ ਸੀ ਤੇ ਉਹਦੇ ਵਿੱਚ ਥੋੜਾ ਜਿ ਤੇਲ ਦੋ ਚਮਚ ਜ ਦੁੱਧ ਨਾਲ ਉਹਦਾ ਡੋ ਬਣਾਉਣਾ ਉਹਦੇ ਲਈ ਦੋ ਚਮਚ ਆਇਲ ਉਸ ਤੋਂ ਬਾਅਦ
ਪਾਣੀ ਨਾਲ ਹੀ ਤੁਸੀਂ ਅਗਰ ਨਾ ਅਹ ਇੱਕ ਹੋਰ ਚੀਜ਼ ਪਾਉਂਦੀ ਪੈਂਦੀ ਹੈ। ਖੱਟਾ ਥੋੜ੍ਹਾ ਜਿਹਾ ਜਾਂ ਤੁਸੀਂ ਨਿੰਬੂ ਦਾ ਰਸ ਪਾ ਸਕਦੇ ਹੋ ਜਾਂ ਵਿਨੇਗਰ ਸਿਰਕਾ ਉਹ ਵੀ ਯੂਜ ਕਰ ਸਕਦੇ ਦੋ ਚਮਚ ਦੋ ਵੀ ਨੀ ਅ ਇੱਕ ਚਮਚ ਬਹੁਤ ਹੈ ਅਗਰ ਤੁਸੀਂ ਨੀੰਬੂ ਦਾ ਬੱਸ ਪਾ ਰਹੇ ਹੋ ਉਹ ਵੀ ਅਹ ਅੱਧਾ ਨੀੰਬੂ ਪ ਕੱਟ ਕੇ ਪਾ ਸਕਦੇ ਹੋ ਤੁ
ਅੱਛਾ।
ਏ ਰੇ। ਬਸ ਪਾਣੀ ਨਾਲ ਉਹਨੂੰ ਗੁੰਣ ਲੈਣਾ ਇੰਨਾ, ਨਾ ਜ਼ਿਆਦਾ ਟਾਈਟ ਹੋਣਾ ਚਾਹੀਦਾ ਨਾ ਜ਼ਿਆਦਾ ਢਿੱਲਾ ਹੋਣਾ ਚਾਹੀਦਾ ਡੋ।
ਅੱਛਾ।
ਉਸ ਤੋਂ ਬਾਅਦ ਅਹ ਛੋਟੀ-ਛੋਟੀ ਜਿੰਨੀ ਪੂੜੀਆਂ ਬ ਬਣਾਉਨੇ ਹਾਂ ਅਸੀਂ। ਪੂੜੀਆਂ ਜਿੱਡੀ ਛੋਟੇ-ਛੋਟੇ ਪੇੜੇ ਕਰ ਲੈਣ ਉਹ ਦੇ।
ਹਾਂਜੀ।
ਫਿਰ ਉਹਨਾਂ ਦੀ ਪੂੜੀਆਂ ਦੀ ਸ਼ੇਪ ਦੇ ਦੇਣੀ ਉਹਨੂੰ ਗੋਲ ਗੋਲ ਵੇਲ ਲੈਣਾ। ਮਤਲਬ।
ਅੱਛਾ।
ਜਿੰਨਾ ਪਤਲਾ ਹੋ ਸਕੇ ਉੱਨਾ ਵੱਧੀਆ।
ਅੱਛਾ।
ਫਰ ਤੁਸੀਂ ਇੱਕ ਸ਼ੇਪ ਦੇ ਦੇਣੀ ਆ ਉਹਨਾਂ ਨੂੰ ਫਿਲਿੰਗ ਉਹ ਦੇ ਵਿੱਚ ਭਰ ਕੇ ਫ ਇਹਨੂੰ ਇੱਕ ਸ਼ੇਪ ਦੇ ਦੇਣੀ ਹੈ।
ਫਿਰ ਉਹਨੂੰ ਫਰਾਈ
ਫਰਾਈ ਕਰਨਾ ਤੁਸੀਂ ਫਰਾਈ ਕਰ ਸਕਦੇ ਹੋ ਕਰਨਾ ਸਟੀਮ ਵੀ ਕਰ ਸਕਦੇ ਹੋ ਕੁੂੱਕਰ 'ਚ ਵੀ ਅਗਰ ਤੁਹਾਡੇ ਕੋਲ ਹੋਰ ਕੋਈ ਔਪਸ਼ਨ ਨਹੀਂ ਹੈ।
ਹ।
ਤੁਹਾਡੇ ਕੋਲ ਮੋਮੋਸ ਵਾਲਾ ਨਹੀਂ ਹੈਗਾ ਸਟੀਮ ਕਰਨ ਵਾਲਾ ਤੇ ਤੁਸੀਂ ਕੁੱਕਰ 'ਚ ਪਾਣੀ ਰੱਖ ਕੇ ਵਿੱਚ ਗਲਾਸ ਰੱਖ ਕੇ ਉੱਪਰ ਪਲੇਟਸ ਵਿੱਚ
ਅੱਛਾ।
ਉਹ ਮੋਮੋਸ ਰੱਖ ਕੇ ਤੇ ਸਟੀਮ ਕਰ ਸਕਦੇ ਹੋ ਤੁਸੀਂ।
ਦਸ ਤੋਂ ਪੰਦਰਾਂ ਮਿੰਟ ਸਟੀਮ ਕਰਨ ਤੋਂ ਬਾਅਦ ਉਹ ਖਾਣ ਲਈ ਰੈਡੀ ਹੋ ਸਕੇ।
ਅੱਛਾ।
ਚਟਣੀ ਵੀ ਈਜ਼ੀ ਹੈ, ਪਰ ਉਹ ਮੈਂ ਘਰ ਨਹੀਂ ਬਣਾਈ ਸੀ ਉਹ ਬਾਜ਼ਾਰੋਂ ਹੀ ਲੈ ਕੇ
ਹੋਰ ਆਪਣੇ ਘਰ ਏਧੱਰ। ਘਰ ਦੇ ਬਣਾਏ ਠੀਕ ਲੱਗਦੇ ਬਾਹਰ ਦੇ ਪਤਾ ਨਹੀਂ ਕੀ ਕੀ ਪਾਂਦੇ ਨੇ ਫਿਰ ਗੰਦੇ ਗੰਦੇ ਜਿਆਦਾਤਰ
ਹਾਂ, ਇਹ ਵੀ ਹੈ ਨਾਲੇ ਅਸੀਂ ਕਾਫ਼ੀ ਵਾਰੀ ਬਾਹਰੋਂ ਖਾਂਦੇ ਸੀ ਪਹਿਲੇ ਤੋਂ।
ਅੱਛਾ।
ਤੇ ਇੱਕ ਦੋ ਵਾਰੀ ਅਸੀਂ ਖਾਧੇ ਬਾਹਰੋ ਤੇ ਉਧਰੋਂ ਬਹੁਤ ਖ਼ਰਾਬ ਹੀ ਦੇ ਦਿੱਤੇ ਉਹਨੇ ਤੇ। ਕਿਉਂਕਿ ਉਹ ਸਟੋਰ ਵਿੱਚ ਕਰਕੇ ਦਿਨ ਇੱਕ ਦਿਨ ਨੀ ਵਿਕਿਆ ਉਹੀ ਚੱਕ ਕੇ ਅਗਲੇ ਦਿਨ ਲਿਆਂਦੇ ਨੇ।
ਹਾਂ।
ਫਿਰ ਹੁਣ ਸਾਨੂੰ ਘੱਟ ਹੀ ਪਸੰਦ ਆਦੇ ਨੇ, ਔਰ ਬਾਹਰ ਦੇ ਤਾਂ ਅਸੀਂ ਖਾਣੇ ਬੰਦ ਕਰ ਦਿੱਤੇ।
ਵੱਧੀਆ ਗੱਲ ਏ ਫੇਰ ਬਾਹਰ ਦੀ ਖਾਓ ਵੀ ਫੇਰ ਬਿਮਾਰ ਹੋ। ਆਪਣੇ ਘਰ ਬਣਾ ਕੇ ਸਾਰੇ ਖਾਉ ਫਿਰ। ਪੈਸੇ ਵੀ ਘੱਟ ਲੱਗਦੇ ਆ। ਉਧਰੋਂ ਪੈਸੇ ਜ਼ਿਆਦਾ ਦੋ ਫੇਰ ਘੱਟ ਹੀ ਖਾਉ, ਟਿੱਡ ਵੀ ਨਹੀਂ ਟਿੰਡਾ।
ਹਾਂ।
ਹਾਂਜੀ।
ਹੋਰ ਸੁਣਾਓ।
ਵਧੀਆ ਹੋਰ, ਹੋਰ ਕੀ ਕਰਦੇ ਪਏ ਹੋ।
ਬਸ ਏਹੀ ਮੋਮੋਸ ਬਣਾਏ ਸੀ ਤੇ ਮੈਂ ਰੈਸਪੀ ਦੱਸ ਦਿੱਤੀ।
ਅੱਛਾ, ਮੈਂ ਵੀ ਟਰਾਈ ਕਰਾਂਗੀ ਬਣਾਣ ਵੇਲੇ।
ਹਾਂ, ਜ਼ਰੂਰ।
ਹਾਂਜੀ, ਕੱਲ ਅਸੀ ਉੱਥੇ ਗਏ ਸੀ ਬੂੜੇ । ਉੱਥੇ ਚਾਓਮਿਨ ਬਣੀ ਸੀ ਬੜੇ ਟੇਸਟੀ। ਹਾਂਜੀ ਚੁਪੈਰੇ ਸਾਹਿਬ ਲੱਗਦਾ ਨਾ ਤਾਂ।
ਹੂੰ।
ਬਾਹਰ ਮਿਲਦੇ ਨ ਚਾਰ ਵਜੇ
ਹੂ ਹੂ ਹੂ
ਹਾਂਜੀ
ਸਾਨੂੰ ਵੀ ਬੜੇ ਟਾਈਮ ਹੋ ਗਿਆ, ਗਯਾ ਉੱਧਰ।
ਅੱਛਾ
ਹੂ
ਜਾਇਆ ਕਰ
ਬਸ ਟਾਈਮ ਹੀ ਲੱਗਦਾ ਘਰੋਂ
ਅੱਛਾ। ਹੁਣ ਇੱਥੇ ਤਾਂ ਬੜੀ ਗਰਮੀ ਹੈਗੀ ਆ ਉੱਧਰ ਕੀ ਹੋਏ ਕ ਹਾਲੇ।
ਬਸ ਏ ਸੀ ਚ ਬੈਠੇ ਹਾਂ।
ਅੱਛਾ ਏ ਸੀ ਨਹੀਂ ਹੈਗਾ ਤੁਹਾਡੇ।
ਹਾਂਜੀ।
ਅੱਛਾ।
ਇੰਨੀ ਗਰਮੀ ਚਲਾਉਣਾ ਹੀ ਪੈ ਰਿਹਾ ਵਰਨਾ ਤੇ ਅਸੀਂ ਰਾਤੀ ਹੀ ਚਲਾ ਕੇ ਸੋਂਦੇ ਸੀ ਬਸ।
ਅੱਛਾ ਨੁਕਸਾਨ ਵੀ ਦਿੰਦਾ ਨਾ ਜ਼ਿਆਦਾ ਏ ਸੀ ਨੀ ਚਲਾਉਣਾ ਚਾਹੀਦਾ।
ਹਾਂ ਇਹੋ ਬਸ ਐਹ ਵਾਲੀ ਗਰਮੀ ਖਾਣ ਨੂੰ ਪੈਂਦੀ ਹੈ। ਹੁਣ ਬਾਹਰ ਹੈਗੇ ਆ ਤੇ ਠੀਕ ਹੈ, ਅਗਰ ਇੱਕ ਵਾਰੀ ਏ ਸੀ ਕਿਸੀ ਦਿਨ ਚਲਾ ਲਿਆ, ਤੇ ਨਹੀਂ ਤੇ ਫਿਰ ਏ ਸੀ ਚ ਆਦਤ ਹੋ ਜਾਂਦੀ, ਬਹਿਣ ਦੀ।
ਹਾਂ ਸਹੀੱ ਗਲ ਐ, ਕੱਲ ਬਾਰਿਸ਼ ਆ ਗਈ ਸੀ ਨਾ ਉਸ ਕਰਕੇ ਹੋਰ ਗਰਮੀ ਹੋ ਗਈ ਹੈ।
ਹਾਂ ਸਹੀ ਗੱਲ ਐ।
ਹੈਨਾ
ਹੂ ਬਾਰਿਸ਼, ਹੋਰ ਬਸ
ਰੇ ਅਸੀ ਤੇ ਉੱਪਰ ਸੌਦੇ ਆ ਕੂਲਰ ਚਲਾ ਕੇ, ਨੀਚੇ ਤਾਂ ਬੜੀ
ਉੱਪਰ ਸੌਉਣ ਦਾ ਬੈਸਟ ਔਪਸ਼ਨ ਹੈਗਾ ਵੈਸੇ, ਜਿੰਨਾ ਚ ਏ ਸੀ ਚ ਬਹਿ ਕੇ ਟੈਂ ਟੈਪਰੇਚਰ ਕਰਕੇ ਸੋਨੇ ਆ ਨਾ ਰਾਤੀ ਤੇ, ਉਨਾ ਟੈਂਪਰੇਚਰ ਹੋ ਹੀ ਜਾਂਦਾ, ਜਿਵੇਂ ਕਿ ਅਸੀਂ ਅਠਾਈ ਤੇ ਟੈਂਪਰੇਚਰ ਅਠਾਈ ਟੈਂਪਰੇਚਰ ਕਰਕੇ ਅਸੀਂ ਏ ਸੀ ਚ ਬੰਨੇ ਹਾਂ, ਅਠਾਈ ਉਨੱਤੀ ਉਹੀ ਟੈਂਪਰੇਚਰ ਬਾਹਰ ਦਾ ਹੋ ਹੀ ਜਾਂਦਾ ਹੈ
ਅੱਛਾ
ਬਸ ਇਹ ਹੈ ਕਿ ਉੱਪਰ ਥੋੜੇ ਮੱਛਰ ਕੱਟਦੇ ਹੈ, ਹੋਰ ਕੁਛ ਨਹੀਂ
ਨਹੀਂ ਕੂਲਰ ਚਲਾ ਲੈਂਨੇ ਆ, ਫਿਰ ਜ਼ਿਆਦਾ ਨਹੀਂ ਹੁੰਦੇ
ਹਾਂ ਇਹ ਵੀ ਹੈ, ਆਪਸ਼ਨ ਹੈ ਸਾਡੇ ਕੋਲ
ਅਸੀ
ਕੀ ਆਵਾਜ਼ ਨਹੀਂ ਆ, ਕੱਟੀ ਅਵਾਜ਼, ਹੂ
ਮੈਂ ਕਹਿ ਰਹੀ ਸੀ, ਏ ਸੀ ਕਿੰਨੇ ਦਾ ਲਿੱਤਾ ਸੀ ਤੁਸੀਂ।
ਏ ਸੀ ਤੇ ਮੇਰੇ ਖਿਆਲ ਵੀ ਪੱਚੀ ਹਜ਼ਾਰ ਤੋਂ ਲੱਗ ਹੀ ਗਿਆ ਸੀ, ਤੀਹ ਹਜ਼ਾਰ ਲੱਗ ਗਿਆ ਸੀ ਲਾਸਟ।
ਅੱਛਾ
ਫਾਈਨਲ, ਹਾਂ ਲਗਵਾਈ ਵੀ ਵਿੱਚੇ।
ਅੱਛਾ, ਸੈਕਿੰਡ ਹੈਂਡ ਲਿੱਤਾ ਸੀ, ਯਾ ਨਿਊ।
ਨਹੀਂ ਨਹੀਂ, ਅਸੀਂ ਨਵਾਂ ਹੀ ਲਿੱਤਾ ਸੀ। ਬਾਕੀ ਇੱਕ ਸਰਵਿਸ ਉਹਦੇ ਚ ਫਿਰ ਫ੍ਰੀ ਆਉਂਦੀ ਹੈ, ਕਿਉਂਕਿ ਅਸੀਂ ਨਵਾਂ ਲਿੱਤਾ ਤੇ ਕੰਪਨੀ ਵੱਲੋਂ ਇੱਕ ਫ੍ਰੀ ਹੁੰਦੀ ਐ, ਸਾਲ ਬਾਅਦ ਉਹ ਕਰਵਾ ਲਈ ਸੀ ਫਿਰ
ਅੱਛਾ
ਹੁਣ ਕਰਾਵਾਂਗੇ ਦੇਖਦੇ ਆਂ, ਕਦੋਂ ਕਰਾਵਾਂਗੇ।
ਹਾਂਜੀ, ਹੁਣ ਗਏ ਨੀ ਕਿਤੇ ਘੁੰਮਣ?
ਨਹੀਂ ਗਏ ਨਹੀਂ ਹਜੇ ਤੇ। ਦੇਖਾਂਗੇ ਕਦੀ ਜਾਵਾਂਗੇ, ਪਲੈਨ ਹੀ ਨੀ ਬਣਦਾ।
ਅੱਛਾ ਅੱਛਾ।
ਇੰਨੀ ਗਰਮੀ ਚ, ਇੰਨੀ ਗਰਮੀ ਚ ਕੌਣ ਕਿੱਥੇ ਜਾਵੇ ਬੰਦਾ। ਬਾਹਰ ਬਾਹਰ ਜਾ ਕੇ ਰਵੇ, ਉਹਦਾ ਖ਼ਰਚਾ ਅੱਡ।
ਸਹੀ ਗੱਲ ਏ।
ਬਾਹਰ ਚ ਫਿਰ ਏਸੀ ਰੂਮ ਹੀ ਲੈਣਾ ਪਏਗਾ, ਉਧਰ ਰਹਿ ਨਹੀਂ ਸਕਦੇ।
ਸਹੀ ਗੱਲ ਐ। ਹੋਰ ਕੀ ਕਰਦੇ ਵਯੋ?
ਬਸ ਛੱਤ ਟੇਕਣੀ ਹੈਗੀ ਆ ਹੁਣ ਮੈਂ।
ਅੱਛਾ ਮੈਂ ਵੀ, ਛੱਤ ਤੇ ਹੈਗੀ ਸੀ
ਠੀਕ ਆ।
ਹਾਂਜੀ, ਹੋਰ ਮੰਮੀ ਕਿਥੇ
ਮਮੀ ਬਸ ਗਏ ਹੋਏ ਨੇ ਕਿੱਥੇ।
ਅੱਛਾ
ਹੂ
ਹਾਂ, ਵੀਰ ਜੀ ਠੀਕ ਨੇ।
ਹਾਂਜੀ ਸਭ ਵਧੀਆ
ਬੱਚੇ ਠੀਕ ਨੇ?
ਹਾਂ ਸਭ ਵਧੀਆ।
ਟਾਈਮ ਕੱਢਦੇ-
ਹਾਂਜੀ ਤੰਗ ਤੇ ਕਰਦੇ ਹੀ ਨੇ ਬੱਚੇ।
ਧਿਆਨ ਰੱਖਿਆ ਕਰੋ ਬੱਚਿਆਂ ਦਾ ਬੜੀ ਗਰਮੀ ਐ।
ਬਸ ਬੱਚੇ ਆਪਣਾ ਆਪੇ ਖਿਆਲ ਰੱਖੀ ਜਾਂਦੇ ਨੇ।
ਤੰਗ ਅੱਡ ਤੋਂ ਕਰਦੇ ਨੇ ਸਾਨੂੰ, ਉਹਨਾਂ ਨੂੰ ਨੀ ਲੱਗਦੀ ਗਰਮੀ ਜਿੰਨਾ ਮਰਜ਼ੀ ਕਿ ਖਿਲਾ ਲਓ ਇਹਨਾਂ ਨੂੰ।
ਸਹੀ ਗੱਲ ਐ ਹੋਰ ਆਓ ਕਦੇ ਘਰ ਚੱਕਰ ਲਾਓ ਗੇ। ਵੀਰ ਜੀ ਨਾਲ-
ਜ਼ਰੂਰ।
ਵੀਰ ਜੀ ਨੂੰ ਵੀ ਲੈ ਕੇ ਆਓ।
ਹਾਂਜੀ ਬਿਲਕੁਲ।
ਹਾਂਜੀ ਖਾਣਾ-
ਕੇ-
ਆਂਦੇ ਹੀ ਨੀ ਤੁਸੀਂ ਤੇ।
ਬਸ ਅਸੀਂ ਬੁਲਾਦੇ ਹੀ ਨਹੀਂ ਅਸੀਂ ਆਦੇ ਹੀ ਨਹੀਂ।
ਅੱਛਾ ਜੀ।
ਹਾਂਜੀ।
ਚਲੋ ਆਣਾ ਫਿਰ ਸੰਡੇ ਨੂੰ, ਕੱਲ ਆ ਜਾਣਾ ਪਰਸੋਂ ਆ ਜਾਣਾ।
ਆਹੋ।
ਬੱਚਿਆਂ ਦੇ ਸਕੂਲ ਵੀ ਤਾਂ ਖੁੱਲਣ ਲੱਗੇ ਨੇ।
ਹਾਂ ਬਸ ਆਉਣ ਲੱਗੀਆਂ ਛੁੱਟੀਆਂ ਖਤਮ।
ਹੋਰ। ਚਲੋ ਠੀਕ ਐ ਫਿਰ ਕਰਨੇ ਆ।
ਠੀਕ ਐ।